ਹੈਲੋ,
ਹੈਲੋ,
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
ਹਾਂਜੀ,
ਮੈਂ ਕਿਹਾ ਕੀ ਹਾਲ ਚਾਲ?
ਵਧੀਆ ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ, ਹੋਰ ਕੀ ਕਰ ਰਹੇ ਸੀ?
ਬਸ ਬੈਠੇ ਸੀ।
ਅੱਛਾ,
ਹਾਂ ਤੈਨੂੰ ਫੋਨ ਲਾ ਲਿਆ ਮੈਂ ਕਿਹਾ ਫੋਨ ਲਾਈਏ।
ਅੱਛਾ-ਅੱਛਾ,
ਹੋਰ ਦੱਸੋ ਕੀ ਕਰ ਰਹੇ ਹੋ? ਅ ਹਾਂਜੀ ਛੁੱਟੀਆਂ ਚ, ਤੁਸੀਂ ਦੱਸੋ? ਕੀ ਕਰ ਰਹੇ ਹੋ?
ਬਸ ਕੁਛ ਨੀ ਹੁਣੇ ਬਸ ਸ਼ਾਮ ਦੀ ਚਾਹ ਪੀਤੀ ਸੀ ਹੁਣ ਬਸ ਬੈਠੇ ਸੀ ਮੈਂ ਕਿਹਾ ਕਾਫੀ ਕਾਫੀ ਟਾਈਮ ਹੋ ਗਿਆ ਗੱਲ ਨਹੀਂ ਨੀ ਹੋਈ ਉਹ ਵਿੱਚ ਤੁਹਾਡਾ ਫੋਨ ਆ ਗਿਆ।
ਅੱਛਾ-ਅੱਛਾ, ਚਲੋ ਵਧੀਆ ਨਾ ਤੁਸੀਂ ਯਾਦ ਕੀਤਾ ਨਾਲ ਹੀ ਸਾਡਾ ਫੋਨ ਆ ਗਿਆ।
ਹਾਂਜੀ-ਹਾਂਜੀ ਹੋਰ,
ਚਲੋ ਵਧੀਆ ਸਭ ਤੁਸੀਂ ਸੁਣਾਓ, ਕੀ ਕਰ ਰਹੇ ਇਸ ਟਾਈਮ ਚਾਹ ਚੂ ਪੀਣ ਤੋਂ ਬਾਅਦ ਕੀ ਕਰਨਾ? ਹੈਲੋ,
ਹੈਲੋ ਮੈਂ ਕਿਹਾ ਤੁਸੀਂ
ਹੈਲੋ-ਹੈਲੋ, ਆਵਾਜ਼ ਨੀ ਆ ਰਹੀ ਤੁਹਾਡੀ ਹਾਂਜੀ ਆਈ ਗਈ ਆਵਾਜ਼ ਆ ਗਈ ਹਾਂਜੀ-ਹਾਂਜੀ, ਨਹੀਂ-ਨਹੀਂ ਆ ਗਈ ਮੈਨੂੰ ਨੀ ਆ ਰਹੀ ਸੀ ਤੁਹਾਡੀ ਆਵਾਜ਼ ਹੋਰ ਦੱਸੋ ਕੀ ਬਣਾਇਆ ਅੱਜ
ਅੱਜ ਤਾਂ ਕੁਛ ਨੀ ਏਹ ਨਮਕੀਨ ਚਾਵਲ ਬਣਾਏ ਸੀਗੇ ਨਾਲ ਰਾਇਤਾ ਬਣਾਇਆ ਰਾਇਤਾ ਪਾਇਆ ਸੀਗਾ।
ਅੱਛਾ-ਅੱਛਾ-ਅੱਛਾ-ਅੱਛਾ, ਪੁਦੀਨੇ ਦੀ ਚਟਨੀ ਵੀ ਨਾਲ ਬਣਾਇਆ ਕਰੋ ਨਾ ਬੜੀ ਸੁ ਸਵਾਦ ਲੱਗਦੀ ਚਾਵਲਾਂ ਨਾਲ
ਪੁਦੀਨੇ ਦੀ ਚਟਨੀ ਵੈਸੇ
ਮਤਲਬ ਅਸੀਂ ਚਾਵਲ ਬਣਾਣੇ ਆ ਨਾ ਨਮਕੀਨ ਅਸੀਂ ਨਾਲ ਪੁਦੀਨੇ ਦੀ ਚਟਨੀ ਬਣਾਨੇ ਆ। ਪੁਦੀਨਾ ਸਿਰਫ ਪੁਦੀਨਾ ਪਾਣਾ ਹਰੀਆਂ ਮਿਰਚਾਂ ਪੁਦੀਨਾ ਹਰੀਆਂ ਮਿਰਚਾਂ ਤੇ ਵਿੱਚ ਇਮਲੀ ਆਮ ਵੀ ਪਾ ਦੋ ਬਸ ਮ ਪਿਆਜ਼ ਲਸਣ ਵਗੈਰਾ ਕੁਛ ਨਹੀਂ ਪਾਂਦੀ। ਇਸ ਰਾਂ ਚਟਣੀ ਬੜੀ ਟੇਸਟੀ ਲਗਦੀ ਖ਼ਰਾਬ ਵੀ ਨਈਂ ਹੁੰਦੀ ਜ਼ਿਆਦਾ ਦਿਨ ਤੱਕ ਚੱਲਦੀ ਐ।
ਅੱਛਾ ਅੱਛਾ।
ਹਾਂ ਪਿਆਜ ਪਾਦੋ ਤੇ ਜੋ ਝੱਗ ਹੋ ਜਾਂਦੀ ਏਨਾ ਪਿਆਜ ਪਾ ਦੋ ਤੇ
ਹਾਂਜੀ ਹਾਂਜੀ।
ਨੀਚ ਇੱਕ ਤੇ ਉਹ ਫਿਰ ਮਤਲਬ ਇਸ ਅਲੱਗ ਪੁਦੀਨੇ ਦੀ ਈ ਹੋਏਗੀ ਨਾ ਸਿਰਫ ਪੁਦੀਨੇ ਦੀ ਔਰ ਹਰੀਆਂ ਮਿਰਚਾਂ ਔਰ ਇਮਲੀ ਜਾਂ ਅੰਬੀ ਦੀ ਤੇ ਉਹ ਨਾ ਫਿਰ ਮਤਲਬ ਖਰਾਬ ਨੂੰ ਹੋਣ ਦਾ ਡਰ ਖਤਮ ਹੋ ਜਾਂਦਾ ਐ, ਔਰ ਟੇਸ ਚੀ ਹੁੰਦੀ ਜਾਂਦੀ ਉਹ
ਕਿਉਂਕਿ ਮੈਂ ਵੈਸੇ ਤਾਂ ਆ ਨਾ ਤੇ ਉਸ ਚ ਮੈਂ ਵੈਸੇ ਤਾਂ ਪਿਆਜ਼ ਹੀ ਪਾਣੀ ਆਂ, ਪਰ ਮੈਂ ਹੁਣ ਤੇ ਖਾ ਤੁਸੀਂ ਕ ਬਣਾ ਕੇ ਦੇਖਾਂਗੀ।
ਹਾਂਜੀ ਹਾਂਜੀ। ਜਾਂ ਹੋਏ ਤੇ ਥੋੜੇ ਜਿ ਨੇ ਮੂੰਗਫਲੀ ਦੇ ਦਾਣੇ ਵੀ ਚ ਪਾਦੋ
ਅੱਛਾ ਅੱਛਾ। ਤੇ ਤੁਸੀਂ ਹੋਰ ਚਾਵਲ ਕਿਵੇਂ ਬਣਾਉਦੇ ਔ ਫਿਰ
ਚਾਵਲ ਅਸੀਂ ਬਣਾਣੇ ਆਂ, ਪਹਿਲੇ ਤਾਂ ਅਸੀਂ ਆਪਣਾ ਮਤਲਬ ਸਾਰੀਆਂ ਸਬਜ਼ੀਆਂ ਨਾ ਜਿਸ ਤਰ੍ਹਾਂ ਗੋਭੀ, ਆਲੂ, ਮਟਰ ਹੋ ਗਏ ਫਰਾਈ ਕਰ ਲਏ ਖੁੱਲ੍ਹੇ ਤੇਲ ਚ ਫਰਾਈ ਕਰਨ ਤੋਂ ਬਾਅਦ ਅਸੀਂ ਫਿਰ ਤੇਲ ਪਾ ਕੇ ਮਤਲਬ ਜੀਰਾ ਦਾ ਜਿਸ ਤ੍ਹਾਂ ਤੜਕਾ ਲਗਾਾਇਆ ਨਾ ਇਸ ਮੈਂ ਤੜਕਾ ਲਗਾ ਕੇ ਤੇ ਫੇਰ ਅਸੀਂ ਸਬਜ਼ੀਆਂ ਵਿੱਚ ਪਾ ਦੇਣੇ ਆਂ। ਉਹਨੇ ਫਿਰ ਸਬਜ਼ੀਆਂ ਖੜੀਆਂ ਖੜੀਆਂ ਰਹਿੰਦੀਆਂ ਨੇ ਮਤਲਬ ਸਬਜ਼ੀਆਂ ਢਹਦੀਆਂ ਨੀਂ। ਮਤਲਬ ਘੁਲਦੀਆਂ ਨੀ ਇੱਕ ਟੇਸਟ ਅਲੱਗ ਆਉਂਦਾ ਫਿਰ ਹਂ ਸਬਜ਼ੀ ਫਿਰ ਸਵਾਦ ਬਣਦੀ ਐ, ਬੜੇ ਸਵਾਦ ਬਣਦੇ ਨੇ ਚਾਵਲ ਫਿਰ ਉਹਨਾਂ ਨਾਲ ਅਸੀਂ ਜ਼ਿਆਦਾ ਚਟਨੀ ਹੀ ਬਣਾਣੇ ਆਂ ਪੁਦੀਨੇ ਦੀ।
ਅੱਛਾ ਅੱਛਾ, ਮੈਂ ਸੋਚ ਹੀ ਰਹੀ ਸੀ ਮੈਂ ਕਿਹਾ ਮੈਂ ਬਨਾਨੀਆਂ ਨਾ ਤੇ ਖਾ ਲੈਂਦੇ ਨੇ ਪਰ ਕ ਹੁੰਦਾ ਨਾ ਕਿ ਅਲੱਗ ਬਣਾਓ ਤੇ ਫ ਟਸਟ ਚੱਲ ਜਾਂਦਾ।
ਹਾਂ ਹਾਂ ਨਹੀਂ ਨਹੀਂ। ਤੁਸੀਂ ਇੱਕ ਵਾਰੀ ਸਬਜ਼ੀਆਂ ਫਰਾਈ ਕਰਕੇ ਬਣਾਣਾ ਬੜੀ ਟੇਸਟੀ ਬਣਦੇ ਨੇ ਚਾਵਲ। ਹਾਂ, ਮਤਲਬ ਕਿ ਸਿਰਫ ਚਾਵਲ ਲਾਲ ਮਿਰਚ ਨੀ ਪਾਣੀ ਸਿਰਫ ਕਾਲੀ ਮਿਰਚ ਔਰ ਨਮਕ ਪਾਣਾ।
ਅੱਛਾ ਅੱਛਾ, ਤੇ ਕੀ ਕਹਿੰਦੇ ਨੇ।
ਕਾਲੀ ਮਿਰਚ ਨਾਲ ਹੀ ਆਂਦਾ ਏ।
ਤੇ ਕ ਮਿਰਚ ਭੁੰਨੀਆਂ ਹੀ ਪਾਣੀ ਆ ਮਤਲਬ ਕੁੱਟ ਕੇਣੀ
ਹਾਂ ਹਾਂ, ਕਾਲੀਆਂ ਮਿਰਚਾਂ ਬਿਲਕੁਲ ਬਰੀਕ ਪੀਸ ਕੇ ਹਾਂਜੀ, ਕਾਲੀ ਮਿਰਚਾਂ ਪੀਸ ਕੇ ਬਹੁਤ ਵਧੀਆਂ ਮੱਤਲਬ ਟੇਸਟੀ ਬਣਦੇ ਨੇਂ ਚਾਵਲ। ਚਾਵਲ ਚ ਲਾਲ ਮਿਰਚ ਪਾ ਦਿਓ ਨਾਂ ਤੇ ਉਹ ਗਲੇ ਚ ਲੱਗਦੀ ਏਂ। ਔਰ ਕਾਲੀ ਮਿਰਚ ਨੁਕਸ਼ਾਨ ਵੀ ਨੀਂ ਕਰਦੀ। ਔਰ ਚਾਵਲ ਵੀ ਨੁਕਸ਼ਾਨ ਨੀਂ ਕਰਦੇ ਕਾਲੀ ਮਿਰਚ ਨਾਲ਼।
ਹਾਂ, ਚਾਵਲ ਕਦੀਂ ਵੀ ਕਾਲ਼ੀ ਮਿਰਚ। ਮਿਰਚ ਆਲੇ ਬਣਾਓ ਅਤੇ ਬੜੇ ਟੇਸਟੀ ਬਣਦੇ ਨੇ ਸਵਾਦ ਬਣਦੇ ਨੇਂ।
ਹਾਂਜੀ ਹਾਂਜੀ।
ਹੋਰ ਤੁਸੀਂ ਕਿਸ ਤਰ੍ਹਾਂ ਬਣਾਂਦੇ ਹੋ ਅਸੀਂ ਅੱਜ ਕੀ ਬਣਾਇਆ ਸੀ। ਅਸੀਂ ਅੱਜ ਬਣਾਇਆਂ ਸੀ ਐ ਮਸਰ ਬਣਾਏ ਸੀ ਅੱਜ। ਮਲਕਾ ਮਸਰ ਨੀਂ ਹੁੰਦੇ ਉਹ ਬਣਾਏ ਨਾਲ਼। ਚਾਵਲ। ਮਤਲਬ ਸਵਾਦ ਲੱਗਦੀ ਦਾਲ ਮਲਕ। ਮੱਕਾ ਮਸਰ ਬਣਾਓ ਨਾਂ ਤੇ ਸਵਾਦ ਲਗਦੇ ਨੇਂ ਏ ਦੇਸੀ ਵਾਲੇ ਵੀ ਸਵਾਦ ਲੱਗਦੇ ਨੇ ਦੇਸੀ ਮਸਰ ਆਉਦੇ ਨੇ ਬਰੀਕ ਬਰੀਕ।
ਹਾਂਜੀ ਹਾਂਜੀ।
ਅੱਛੇ ਬਣਦੇ ਨੇਂ। ਬੱਚੇ ਹੀ ਗਰਮੀਆਂ ਚ ਦਾਲ ਚਾਵਲ ਹੀ ਖਾਂ ਕੇ। ਖੁਸ਼ ਹੁੰਦੇ ਨੇਂ।
ਹਾਂਜੀ ਬਸ ਇਧਰੋਂ ਰੋਟੀ ਖਾਧੀ ਨੀ ਜਾਂਦੀ ਨਾ ਸਾਰ ਚਾਵਲ ਹੀ ਬਣਾਂ ਲੈਂਦੇ ਨੇਂ।
ਹਾਂਜੀ ਚਾਵਲ ਅੱਛੇ ਖਾਏ ਜਾਂਦੇਂ ਨੇ ਆਰਾਮ ਨਾਲ ਨਾਂ।
ਹੂੰ, ਮੈਂ ਤਾਂ ਜਿਵੇਂ ਸਿੰਪਲ ਬਣਾਣੀ ਹਾਂ ਜਿਵੇਂ ਤੇ ਤੇਲ ਵਿੱਚ। ਜ਼ੀਰਾ ਤੇ ਹਿੰਗ ਪਾ ਕੇ ਬਾਅਦ। ਪਿਆਜ਼, ਲਸਣ, ਅਦਰਕ। ਉਨੂੰ ਕਰਕੇ ਭੁੰਨ ਕੇ ਫ਼ਿਰ ਪਿਆਜ਼ ਭੁੰਨ ਦਿਨੀ ਆ। ਫਿਰ। ਗੜਕਣ ਸ਼ਿਮਲਾ ਮਿਰਚ ਪਾ ਦਿਨੀ ਆ ਵਿੱਚ ਜਿਵੇਂ। ਤੇ ਬਾ ਕਿ ਕੋਈ ਸਬਜ਼ੀ ਹੋਵੇ ਨਹੀਂ ਤਾਂ ਆਲੂ ਤੇ ਉਹਨੂੰ ਫਰਾਈ ਕਰਨ ਤੋਂ ਬਾਅਦ ਫਿਰ ਟਮਾਟਰ ਪਾ ਕੇ ਉਹਨੂੰ ਭੁੰਨ ਕੇ ਚੰਗੀ ਤਰ੍ਹਾਂ। ਫਿਰ ਨਿਊਟਰੀ ਪਾ ਦਿੰਦੀ ਹਾਂ ਫਿਰ ਚਾਵਲ ਪਾਉਦੀ ਹਾਂ ਫਿਰ ਜਿਹੜੇ ਮਸਾਲੇ ਹੁੰਦੇ ਨੇਂ ਉਹ ਪਾ ਕੇ। ਉਹਨੂੰ ਬਣਾਉਂਦੀ ਆ ਜਿਵੇਂ ਤਿੰਨ ਕੁ ਸੀਟੀਆਂ ਆ ਜਾਂਦੀਆਂ ਨੇ ਫਿਰ ਉਹਨੂੰ। ਢੱਕ ਦਿੰਨੀ ਆ, ਮੱਤਲਬ ਸਟੀਮ ਤੇ ਰੱਖ ਦਿਨੀ ਤੇ ਬਾਅਦ ਚੋਂ ਹੋਲੀ
ਅੱਛਾ-ਅੱਛਾ। ਤੁਸੀਂ ਵੀ ਉਹੀ, ਹੂੰ ਹੂੰ ਹਾਂ ਇਹ ਜ਼ਲਦੀ ਬਣ ਜਾਂਦੇ ਨੇ, ਹਾਂ ਮੈਂ ਕਦੀਂ ਟਮਾਟਰ ਵਾਲ਼ੇ ਨੀਂ ਬਣਾਏ ਨਾਂ ਮੈਂ ਹੋਰ ਟਮਾਟਰ ਵਾਲੇ ਬਣਾ ਕੇ ਦੇਖਾਂਗੀ ਚਾਵਲ
ਹਾਂ, ਨਹੀਂ ਵਧੀਆ ਹੁੰਦੇ ਨੇ ਟਮਾਟਰ ਵਾਲੇ ਵੀ ਕਿਉਂਕਿ ਮੈਂ ਤਾਂ ਟਮਾਟਰ ਪਾ ਕੇ ਹੀ
ਮੈਂ ਟਮਾਟਰ ਪਾ ਕੇ ਨ ਨਹੀਂ ਬਣਾਉਂਦੀ ਨਾ ਮੈਂ ਹੁਣ ਟਮਾਟਰਾਂ ਵਾਲੇ ਬਣਾ ਕੇ ਦੇਖਾਂਗੀ।
ਹਾਂ। ਬਣਾ ਕੇ ਦੇਖਣਾ ਬੜੇ ਚੰਗੇ ਬੰਦੇ ਨੇ ਇਹ ਵੀ,
ਅੱਛਾ-ਅੱਛਾ, ਕੋਈ ਨੀ ਬਣਾਵਾਂਗੇ ਹੋਰ ਕਈ ਨੀ ਕਿਧਰੇ, ਅਸੀਂ ਰਾਤੀ ਦੇਖੋ ਬੱਚੇ ਪਕੌੜੇ ਕਹਿ ਰਹੇ ਨੇ ਪਕੌੜੇ ਬਣਾਵਾਂਗੇ।
ਹਾਂ, ਅੱਛਾ-ਅੱਛਾ।
ਛੁੱਟੀਆਂ 'ਚ ਫਿਰ ਜੋ ਕਹਿੰਦੇ ਨੇ ਅਸੀਂ ਬਣਾ ਦਿੰਦੇ ਹਾਂ
ਬਸ ਐਹੀ ਟਾਈਮ ਹੁੰਦਾ
ਮਤਲਬ ਜੋ ਵੱਡਾ ਬੱਚਾ ਹੈ ਉਹ ਤੇ ਪਕੌੜੇ ਖਾ ਜਾਏਗਾ ਜੋ ਛੋਟਾ ਹੈ ਉਹ ਕੈਚਅਪ ਚਟ ਜਾਏਗਾ।
ਹਾਂ ਇਹੀ ਗੱਲ
ਅਲੱਗ ਅਲੱਗ ਖਾਣਾ ਨਾ ਅਲੱਗ ਅਲੱਗ ਬੱਚਿਆਂ ਦਾ
ਬਿਲਕੁਲ।
ਹਾਂਜੀ ਹੋਰ ਗਰਮੀਆਂ ਦੀਆਂ ਛੁੱਟੀਆਂ ਚ ਕਿੱਥੇ ਜਾਣਾ
ਹਲੇੇ ਅਸੀਂ ਮਸੂਰੀ ਦਾ ਸੋਚ ਰਹੇ ਹਾਂ ਹਾਲੇ ਤਾਂ ਬਣਾਉਣ ਦਾ ਕਿਉਂ, ਕਿ ਨੇੜੇ ਦਾ ਨੇੜੇ ਹੈ ਤੇ, ਮਤਲਬ ਆਪਾਂ ਦੋ ਦਿਨ ਚ ਵਾਪ ਕਿ ਹੋ ਜਾਂ ਫਿਰ ਕੰਮ ਵਗੈਰਾ ਦਾ ਵੀ ਹੁੰਦਾ ਨਾ।
ਹਾਂਜੀ ਬਏ ਘਰ ਜਾਂਦੇ ਹੋ।
ਹਾਂਜੀ ਬਏਕਾਰ ਹੀ ਸੋਚ ਰਿਹਾ ਅਸੀਂ ਤੇ ਵੈਸੇ। ਮਤਲਬ ਐਸੇ ਅਸੀਂ ਦੇਖਾਂ ਹਿਸਾਬ ਨਾਲ ਬਣਦਾ ਐ ਕਿਉਂਕਿ ਨਾ ਬਾਕੀ ਵੀ ਕਹਿ ਰਹੇ ਨੇ ਕੀ ਹੁੰਦਾ ਜਾਣਾ ਫੇਰ ਅਸੀਂ ਕਿਹਾ ਸਾਰੇ ਚ ਅਗਰ ਸਭ ਨੇ ਹੀ ਜਾਣਾ ਫਿਰ ਏ।
ਹਾਂ ਹਾਂ, ਅੱਛਾ ਅੱਛਾ ਅੱਛਾ ਹੂੰ ਹੂੰ ਔਰ ਇਹ ਵੀ ਕਹਿਣਾ ਵੀ ਸਾਰੇ ਜਣੇ ਗੱਡੀ ਚ ਨਹੀਂ ਜਾ ਸਕਦੇ।
ਹਲੇ ਤਾਂ ਬਣਾਣਾ ਪਲੈਨ ਹਲੇ ਬਣੇਗਾ ਕਿ ਹਲੇ ਤਾਂ ਸਿਰਫ ਗੱਲ ਹੀ ਹੋਈ ਸੀ ਉਸ ਤੋਂ ਬਾਅਦ ਹੁੰਦੇ
ਅੱਛਾ ਮਤਲਬ ਹਜੇ ਮਤਲਬ ਕੀ ਪਲਾਨਿੰੰਗ ਕਰ ਰਹੇ ਹੋ ਵੀ ਕਿੱਥੇ ਜਾ ਸਕਦੇ ਹਾਂ।
ਹਾਂਜੀ, ਮਤਲਬ ਹਲੇ ਬਸ ਗੱਲ ਹੀ ਉਸ ਦਿਨ ਬਸ ਐਵੇ ਫੋਨ ਆਇਆ ਸੀ ਤੇ ਮੈਂ ਗੱਲ ਕੀਤੀ ਚ ਤੇ ਫੇਰ ਮੈਂ ਕਿਹਾ ਚਲੋ ਪੁੱਛ ਕੇ ਦੱਸਦੇ ਆਂ
ਸਾਡੇ ਬੱਚੇ ਵੀ ਇਹ ਕਹਿ ਰਹੇ ਨਾ ਕਿ ਹਿੱਲ ਸਟੇਸ਼ਨ ਤੇ ਜਾਣਾ। ਦੇਖੋ ਕਿੱਥੇ ਲੈ ਕੇ ਜਾਂਣੇ ਇਹਨਾਂ ਨੇ ਹੂੰ, ਪਤਾ ਨੀ ਦੇਖੋ ਇਹ ਗੁਰੂ ਦੁਆਰ ਦਾ ਕਹਿ ਰਹੇ ਨੇ ਕੀ ਗੁਰੂ ਦੁਆਰ ਜਾਵਾਂਗੇ।
ਅੱਛਾ।
ਹੂੰ। ਉਹ ਇੱਧਰ ਹੈ ਨਾ ਉੱਤਰਾਖੰਡ ਯੂ ਪੀ ਚ ਨਾ ਗੁਰਦੁਆਰਾ- ਲੈਸੀਡੋਨਕੋਲ ਹਾਂਜੀ, ਹਾਂਜੀ ਮਤਲਬ ਉੱਥੇ ਵੀ ਬੜਾ ਅੱਛਾ ਐ ਪਹਾੜੀ ਏਰੀਆ ਅੱਛਾ ਠੰਡਕ ਰਹਿੰਦੀ ਹੈ।
ਅੱਛਾ ਅੱਛਾ। ਮੈਂ ਉਹ ਦੇਖਆ ਸੀ। ਵਿੱਚ। ਕਦੋਂ ਚੱਲਣੇ ਆ ਕਿਉਂਕਿ ਨਾ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਪਲੈਨ ਬਣਾਇਆ ਸੀ ਤਾਂ ਜਾਣਾ ਸੀਗਾ। ਫੇਰ ਸਾਰੇ ਬਿਮਾਰ ਹੋ ਗਏ। ਸਾਡੇ ਘਰ ਸਾਰੇ ਹੀ ਬਿਮਾਰੀ ਸੀ ਪਏ ਹੋਏ ਸੀ ਕਿਸੇ ਨੂੰ ਕੁਛ ਕੈਂਸਲ ਹੋ ਗਿਆ। ਹੁਣ ਸਭ ਠੀਕ ਹੈ ਫੇਰ ਹੁਣ ਸੋਚ ਹੀ ਰਹੇ ਸੀ ਆਪਾਂ ਚੱਲਾਂਗੇ।
ਹੂੰ ਹੂੰ।
ਹਾਂਜੀ, ਹਾਂਜੀ ਹੂੰ
ਚਲੋ ਵਧੀਆ ਹਾਂਜੀ। ਘੁੰਮਣਾ ਚਾਹੀਦਾ ਥੋੜ੍ਹਾ ਬਹੁਤ ਇਹੀਓ ਛੁੱਟੀਆਂ ਦੇ ਵਿੱਚ ਬਸ ਇੱਕ ਮਹੀਨਾ ਹੀ ਰੈਸਟ ਮਿਲਦਾ ਹੈ, ਬੱਚਿਆਂ ਨੂੰ ਉਹ ਵੀ ਇੰਨੀ ਗਰਮੀ ਹੁੰਦੀ ਕਿ ਰੈਸਟ ਕੀ ਕਰਨਗੇ ਬੱਚੇ
ਬਿਲਕੁਲ ਅਸੀਂ ਤਾਂ ਉਦਾ ਹੀ ਸੋਚ ਰਹੇ ਸੀਗੇ ਹੁਣ ਤੇ ਬਸ ਤੇ ਅਸੀਂ ਜਾਣਾ ਹੁੰਦਾ ਹੈ, ਤੇ ਫੇਰ ਜਿਵੇਂ ਆਪਾਂ ਜੁਆਇੰਟ ਫੈਮਲੀ ਨਾ ਤੇ ਚਾਚੀ ਦਾ ਮੁੰਡਾ ਹੈ ਉਹ ਹੈਗਾ ਸਕੂਲ ਚ ਤੇ ਜਾ ਨਹੀਂ ਪਾਦੀਆਂ ਕਿ ਹਾਂ ਉਹਨੂੰ ਫਿਰ ਘਰ ਛੋੜ ਚ ਲੈਓ। ਜਿਵੇਂ ਉਹ ਰੁਕੇਗਾ ਫਿਰ ਚਾਚੇ ਚਾਚੇ ਵੀ ਰੁਕਣਗੇ ਫੇਰ ਮਤਲਬ ਐਵੇ ਚੰਗਾ ਨੀ ਲੱਗਦਾ। ਹੁਣ ਉਹਦੀ ਵੀ ਛੁੱਟੀਆਂ ਨੇ ਮੈਂ ਕਿਹਾ ਹੁਣ ਚੱਲਿਆ ਫੇਿਰ ਐਵੇਂ ਕਰਕੇ
ਜੋਇੰਟ ਫੈਮਿਲੀ ਚ ਨਾ ਅੱਛਾ ਲੱਗਦਾ ਕਿ ਵੀ ਜਾਓ ਨਾ ਤੇ ਮਤਲਬ ਟਮ ਅਛਾ ਸਪੈਂਡ
ਹਾਂਜੀ ਨਾਲ ਬਸ ਇਹੀ ਹੈ ਕਿ ਮੇਨ ਤਾਂ ਚਲੋ ਬੱਚਿਆਂ ਨਾਲ ਵੀ ਬਣਦਾ ਹੀ ਹੈ ਗੱਲ ਫੇਿਰ ਕੱਲ ਕੱਲੇ ਜਾਂਾਦੇ ਵੀ ਨੀ ਚੰਗੇ ਲੱਗਦੇ ਅਸੀਂ ਤੇ ਉਹੀ ਉਹ ਵੀ ਪਰੇ ਮੁੰਗੇ ਮਜਾ ਜੀ ਚੱਲਿਆ ਕਿਉਂਕਿ ਫੇਰ ਉਹਨਾਂ ਨੇ ਵੀ ਇੱਧਰ ਨਾਨਕੇ ਜਾਣਾ ਆਪਣੇ
ਹਾਂ ਲੇਕਿਨ ਸਾਰੇ ਜਾਣ ਨਾ ਕਿਧਰੇ ਵੀ ਘੁੰਮਣ ਜਾਓ
ਹਮ ਹਾਂਜੀ ਤਾਂ ਹੀ ਬਸ ਆਪਾਂ ਸੋਚ ਰਹੇ ਸੀਗੇ ਕਿ
ਹਾਂਜੀ ਹ ਹਾਂਜੀ ਚਲੋ ਹੋਰ ਤੁਸੀਂ ਕੀ ਬਣਾਉਣਾ ਰਾਤ ਨੂੰ
ਮੈਂ ਰਾਤੀ ਦਾ ਸੋਚ ਰਹੀ ਹਾਂ ਦਾਲ ਮੱਖਣੀ ਬਣਾਵਾਾਂ ਕਾਫੀ ਟਾਈਮ ਹੋ ਗਿਆ ਅੱਛਾ
ਅੱਛਾ ਅੱਛਾ ਦਾਲ ਮੱਖਣੀ ਕਿਸ ਤਰ੍ਹਾਂ ਬਣਾਉਂਦੇ ਹੋ
ਦਾਲ ਮੱਖਣੀ ਜਿਵੇ ਹੁੰਦੀ ਹੈ ਉਹਨੂੰ ਭਿਓ ਕੇ ਰੱਖ ਹ
ਕਾਲੀ ਵਾਲੀ ਦਾਲ
ਮਸਾਲੇ ਰਾ ਬਣਾ ਬੱਸ ਨੂੰ ਪਰਿਲ ਜਾਂਦੀ ਉੱਥੇ ਹਾਂਜੀ
ਹੂੰ ਚਲੋ ਵਧੀਆ ਹਨਾ
ਜੀ
ਟੇਸਟੀ ਬਣਦੇ ਹੋਣਗੇ
ਹਾਂਜੀ ਚਲੋ ਜੀ ਫਿਰ ਠੀਕ ਹੈ
ਹਾਂਜੀ ਹਾਂਜੀ ਠੀਕ ਓਕੇ
ਓਕੇ ਜੀ ਸਤਿ ਸ੍ਰੀ ਅਕਾਲ ਜੀ
ਹ